ਹੈਲੋ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
ਵਧੀਆ ਵਧੀਆ ਬਹੁਤ ਵਧੀਆ।
ਚਲੋ ਹੋਰ ਸੁਣਾਓ ਬਸ ਅੱਜ ਕਿੱਦਾਂ ਯਾਦ ਆ ਗਈ ਤੁਹਾਨੂੰ
ਅੱਛਾ ਅੱਛਾ।
ਮੈਂ ਕਹਿ ਰਹੀ ਹਾਂ ਅੱਜ ਕਿੱਦਾਂ ਯਾਦ ਆ ਗਈ ਤੁਹਾਨੂੰ।
ਬਸ ਓਦਾਂ ਹੀ ਮੈਂ ਕਿਹਾ ਚੱਲ ਵੇਲੇ ਬੈਠੇ ਦੇ ਆਂ ਅੱਜ
ਹਾਂਜੀ।
ਕਰ ਲਈਏ।
ਹਾਂਜੀ ਚਲੋ ਵਧੀਆ ਕੀਤਾ ਬਸ ਕੁਛ ਨੀ ਮੈਂ ਵੀ ਆਪਣੇ ਮਾਈਕੇ ਆਈ ਹੋਈ ਸੀਗੀ ਤੇ ਮੈਂ ਕਿਹਾ ਬੱਚਾ ਬੱਚਿਆਂ ਦੀ ਛੁੱਟੀਆਂ ਹੈ ਚਲੋ ਚੱਲ ਜਾਈਏ ਨਾਨੀ ਹੁੳਸ ਬੱਚਿਆਂ ਦੀ
ਅੱਛਾ ਅੱਛਾ ਹੋਰ
ਹਾਂਜੀ ਹਾਂਜੀ ਹਾਂਜੀ ਸਭ ਵਧੀਆ ਹਾਂ ਨਾਸ਼ਤਾ ਕਿੱਥੇ ਤੁਹਾਨੂੰ ਦੱਸਦੀ ਤੇ ਬਈ ਨਾਨੀ ਘਰ ਆਏ ਹੈ ਬੱਚ ਬੱਚੇ ਲੇਟ ਉੱਠੇ ਨੇ ਦਸ ਕੁ ਵਜੇ ਨਾਲ ਉਹ ਫਿਰ ਚਾਹ ਹੀ ਪੀਤੀ ਹੈ ਅਤੇ ਹੁਣ ਗਏ ਨੇ ਡੈਡੀ ਬਾਹਰੋਂ ਨਾਸ਼ਤਾ ਲੈਣ ਗਏ ਨੇ ਹੁਣ ਨਾਸ਼ਤਾ ਕਰਾਂਗੇ। ਤੇ ਤੁਹਾਡਾ ਫੋਨ ਆ ਗਿਆ ਹਾਂਜੀ ਹਾਂਜੀ ਹਾਂ ਮੈਂ ਠੀਕ ਹਾਂ ਅੱਛਾ ਕੀ ਬਣਾਇਆ ਤੁਸੀਂ ਨਾਸ਼ਤਾ
ਬਸ ਰਾਜਮਾ ਚਾਵਲ ਬਣਾ ਰਹੇ ਆ। ਅੱਜ ਬੱਚੇਰੇ ਰਾਜਮਾ
ਅਰੇ ਵਾਹ ਰਾਜਮਾਂ ਚਾਵਲ ਤੇ ਸਾਰੇ ਬੱਚਿਆਂ ਦੇ ਫੇਰੇਟ ਹੁੰਦੇ ਆ ਚਲੋ ਵਧਆ ਅੱਛਾ ਚਾਵਲ ਬਣਾ ਲੋ ਚਾਵਲ ਕੀ ਸਿੰਪਲ ਬਣਾਉਂਦੇ ਹੋਗੇ ਜੀਰੇ ਵਾਲੇ।
ਜੀਰੇ ਵਾਲੇ। ਜੀਰੇ ਦਾ ਸ਼ੌਂਕ ਲਗਾ ਕੇ ੜਕਾ ਲਾ ਕੇ ਹਾਂਜੀ ਰਾਜਮਾਂ ਮੈਂ ਵੇਸਨ ਵਾਲੇ ਬਣਾਦੀ ਹਾਂ ਰਾਜਮਾਂ ਵੈਸਣ ਪਾ ਕੇ ਬਣਾਾਨਦੀ ਹ ਮੈਂ।
ਰਾਜਮਾਂ ਕਿੱਦਾ
ਰਾਜਾਂ ਉਬਾਲ ਲਏ ਫਰਾਾਈ ਕਰਦੇ ਨਾ ਤੜਕਾ ਲਗਾਉਂਦੇ ਨੇ। ਤੜਕ ਵਿੱਚ ਇੱਕ ਚਮਚ ਵੇਸਣ ਭੁੰਨ ਲੈਂਦੀ ਹਾਂ ਹ ਫਿਰਰ ਉਹਦੇ ਚ ਰਾਜਮਾਂ ਵਗੈਰਾ ਪਾ ਦੋ ਭੁੱਜ ਜਾਂਦਾ ਫਿਰ ਕੱਚਾ ਨੀ ਰਹਿੰਦਾ ਵੇਸਨ। ਤੇ ਫੇਿਰ ਹਨ ਨਾ ਅੱਛਾ ਸਵਾਦ ਆਉਂਦਾ ਹਾਂ ਰਾ ਰਜਮਾ ਉਬਾਲੋ ਜੀਰਾ ਕੱਚਾ ਪੀਸ ਕੇ ਪਾਓ। ਥੋੜੀ ਦੇਰ ਪਾਣੀ ਚ ਗਿੱਲਾ ਕਰਕੇ ਕੇ ਰੱਖ ਲਓ ਧਨੀੀਆਂ।
ਅੱਛਾ ਠੀਕ ਹੈ ਚਲੋ ਵਧੀਆ ਮੈਂ ਵੀ ਟਰਾਈ ਕਰਾਂਗੀ ਏਦਾਂ ਤੁਸੀ ਤਾਂ ਬੜੀ ਵਧੀਆ ਚੀਜ਼ ਦੱਸੀ ਹੈ। ਮੈਨੂੰ ਨਵੀਂ ਚੀਜ਼ ਦੱਸੀ ਹੈ। ਕਦੀ ਅਸੀਂ ਤੇ ਨੀ ਪਾਇਆ ਤੇ ਫਿਰ ਵੇਸਨ ਪਾਉਣ ਨਾਲ ਕੀ ਮਤਲਬ ਕੀ ਬੈਨੀਫਿਟ ਹੁੰਦਾ ਮਤਲਬ
ਟੈਸਟ ਅਲੱਗ ਹੋ ਜਾਂਦਾ ਹੈ ਨਾ ਜਿਸ ਨਾਲ ਪਾਣੀ, ਪਾਣੀ ਕਈ ਵਾਰ ਤਰੀ ਅਲੱਗ ਹੋ ਜਾਂਦੀ ਨਾ
ਅੱਛਾ ਉਹ ਗਾੜੇ ਬਣ ਜਾਂਦੇ ਆ ਅੱਛਾ, ਅੱਛਾ ਠੀਕ ਹੈ।
ਤਾਂ ਕਰਕੇ ਬੱਚੇ ਆਏ ਦ ਅ ਸੀ ਮੈਂ ਕਿਹਾ ਚਲੋ ਬੱਚਿਆਂ ਨੂੰ ਬਣਾ ਦੇਈਏ।
ਇਹ ਤੇ ਹੈ ਹੀ ਹੈ ਹਾਂ ਬੱਚਿਆਂ ਨੂੰ ਤੇ ਨਾਨੀ ਘਰਾਂ ਨਵੀਂ ਨਵੀ ਚੀਜ਼ਾਂ ਚਾਹੀਦੀਆਂ ਹਨ। ਘਰ ਭਾਵਾਂ ਕੁਛ ਵੀ ਖਾ ਲੈਣ।
ਨਾਨੀਆਂ ਨੂੰ ਤੰਗ ਕਰਨਾ ਬਸ ਨਾਨੀਆਂ ਨਾਨੀ ਨੂੰ ਤੰਗ ਕਰਨਾ ਸਾਨੂੰ ਤੇ ਇਹ ਚੀਜ਼ ਚਾਹੀਦੀ ਹੈ। ਖੁਸ਼ ਹੁੰਦੀ ਉਹ ਤਾਂ ਹੀ ਤੇ ਬਿਲਕੁਲ ਉਹ ਤਾਂ ਹੀ ਤੇ ਹੱਕ ਸਮਝ ਕੇ ਮੰਗਦੇ ਨੇ ਫਿਰ ਕਿ ਸਾਨੂੰ ਮੂੰਹ ਮੰਗਗਾ ਮਿਲ ਹੀ ਜਾਣਾ ਇੱਥੋਂ ਤੇ, ਇਸ ਕਰਕੇ ਮੰਗ ਲੋੋ।
ਸਾਡੇ ਕੋਲੋਂ ਮੰਗਿਆ ਬਚ-
ਹਾਂ ਇਹ ਤੇ ਹੈ ਹੀ ਹੈ।
ਤਾਂ ਕਰਕੇ। ਫੇਰ ਮੈਂ ਬਣਾਈ ਰਹੀ ਸੀ ਮੈਂ ਕਿਹਾ ਚੱਲ ਮੈਂ ਬਣਾ ਕੇ ਦਾ ਬੱਚਿਆਂ ਨੂੰ ਖਾ ਲੈਣਗੇ ਹਾਂਜੀ ਫਿਰ ਤੁਹਾਡਾ
ਸਭ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਹੋਰ ਹਾਂ ਹਾਂ ਕੱਪੜੇ ਬਸ ਮੈਂ ਸੱਚੀ ਦੱਸਾਂ ਕਿਤੋਂ ਵੀ ਸਵਾ ਲੈਂਦੀ ਐ ਜ ਮਤਲਬ ਸਾਡੇ ਘਰ ਦੇ ਕੋਲ ਵੀ ਹੈ ਅਤੇ ਮੈਂ ਖੁਦ ਵੀ ਸੀ ਲੈਂਦੀ ਆ। ਘਰ ਦੇ ਤੇ ਦੇਖੋ ਮੈਂ ਖੁਦ ਸੀ ਲੈਂਦੀ ਆ। ਜਿਹੜੇ ਵਧੀਆ ਸੂਟ ਹੁੰਦੇ ਨੇ ਨਾ ਉਹ ਮੈਂ ਸਵਾ ਲੈਂਦੀ ਆ ਮਤਲਬ ਜਾਂ ਟੇਲਰ ਕੋ ਕਦੇ ਸਵਾ ਲਿਆ ਆਈ ਟਾਈਮ ਨਹੀਂ ਹੈਗਾ ਤਾਂ ਕਿਸੇ ਹੋਰ ਨੂੰ ਦੇ ਆਏ ਬਸ ਐਨਜੀ ਐ। ਕਿਉਂਕਿ ਅੱਜ ਕੱਲ ਦੇਖੋ ਰੇਡੀਮੇਡ ਆ ਗਏ ਨੇ ਸਾਰੇ। ਜ਼ਿਆਦਾਤਰ ਤੇ ਅਸੀਂ ਰੇਡੀਮੇਡ ਹੀ ਲ਼ ਲੈਦੀ ਆ ਹਾਂ ਮੈ ਤੇ ਹੁਣ
ਅੱਛਾ- ਅੱਛਾ- ਅੱਛਾ -ਅੱਛਾ ਹਾਂ। ਬਸ ਇਹ ਕਿ ਬਸ ਟਾਈਮ ਬਚ ਜਾਂਦਾ ਥੋੜਾ
ਇੱਕ ਤੇ ਨਾਲੇ ਸਵਾਈਆਂ ਬੜੀਆਂ ਕਰਤੀਆਂ ਟੇਲਰ ਵਾਲਿਆਂ ਨੇ
ਹੂੰ ਸਟੀਚਿੰਗ ਬਹੁਤ ਮਹਿੰਗੀ ਹੋ ਗਈ।
ਬਹੁਤ ਜ਼ਿਆਦਾ। ਅਹ ਹੁਣ ਤੁਸੀਂ ਦੇਖੋ ਇੱਕ ਸੂਟ ਦੀ ਲਾਈਨਿੰਗ ਸਾਡੇ ਇੱਧਰ ਹੈ ਘਰ ਦੇ ਨਾਲ ਪੰਦਰਾਂ ਸੌ ਰੁਪਏ ਲੈਂਦਾ। ਤੇ ਉਹਨੇ ਬੋਲ ਵੀ ਦਿੱਤਾ ਏ। ਕਿ ਅਗਰ ਤੁਸੀਂ ਕੋਈ ਡਿਜ਼ਾਇਨ ਵਗੈਰਾ ਵੀ ਚ ਐਡ ਕਰਦੇ ਸੀਨਾ ਲਾਈਨਿੰਗ ਵਾਲਾ। ਤੇ ਉਹ ਪੰਦਰਾਂ ਸੌ ਹੈ। ਤੇ ਅਗਰ ਕੋਈ ਅਸੀਂ ਡਿਜ਼ਾਇਨਿੰਗ ਵਗੈਰਾ ਲੋਅਰ 'ਤੇ, ਜਾਂ ਅਸੀਂ ਗਲੇ ਤੇ, ਕੁਛ ਵੀ ਡਲਵਾ ਰਹੇ ਹਾਂ ਡਿਜ਼ਾਇਨ ਉਹਦੇ ਪੰਜ ਸੌ ਰੁਪਏ ਅਲੱਗ। ਪੰਜ ਸੌ ਰੁਪਏ। ਤੇ ਤੁਸੀਂ ਆ ਦੇਖੋ ਦੋ ਹਜ਼ਾਰ ਅਸੀਂ ਸਵਾਈ ਦਿਆਂਗੇ। ਇਹੀ ਅਸੀਂ ਰੇਡੀਮੇਡ ਲੈਓ ਪੱਚੀ ਸੌ ਦਾ ਤਿੰਨ ਹਜ਼ਾਰ ਦਾ ਲੈਓ ਵਧੀਆ ਦਾ ਵਧੀਆ ਲੈਓ ਕਿਉਂਕਿ ਦੇਖੋ ਪੱਚੀ ਹਾਂ ਕਿਉਂਕਿ ਅਨਸਟਿਚ ਅਸੀਂ ਲਿਆਂਨੇ ਆਂ। ਤੇ ਦੋ ਢਾਈ ਹਜ਼ਾਰ ਤੋਂ ਥੱਲੇ ਦਾ ਤੇ ਪਸੰਦ ਆਂ ਉਸ ਤੋਂ ਬਾਅਦ ਫਿਰ ਅਸੀਂ ਪੰਦਰਾਂ ਸੌ ਸਵਾਈ ਦੋ ਉਹੀ ਸਾਢੇ ਤਿੰਨ ਹਜ਼ਾਰ ਚਾਰ ਹਜ਼ਾਰ ਪੈ ਜਾਂਦਾ ਇਸ ਤੋਂ ਵਧੀਆ ਰੇਡੀਮੇਡ ਲੈਓ ਪੱਚੀ
ਹਾਂਜੀ ਹਾਂਜੀ ਨਹੀਂ ਕੋਈ ਗੱਲ ਨੀ ਤੁਸੀਂ ਸਾਨੂੰ ਭੇਜਿਆ ਕਰ ਮੈਂ ਵੀਟਿਚਿੰਗ ਕਰਿੰਦੀ ਹਾਂ ਲੇਕਿਨ ਥੋੜ੍ਹਾ ਟਾਈਮ ਦੇ ਕੇ
ਨਹੀਂ ਨਹੀਂ ਅ ਅੱਛਾ
ਹਾਂਜੀ ਮੈਂ ਕਰ ਦੇਨੀ ਆ ਕੋਈ ਗੱਲ ਨੀ ਐਸੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਕਰਵਾ ਕੇ ਦੇਖਣਾ ਸੇਵਾ ਦਾ ਮੌਕਾ ਦਿਓ ਸਾਨੂੰ ਵੀ
ਅੱਛਾ ਅੱਛਾ ਠੀਕ ਹੈ ਤੁਸੀਂ ਦੱਸਿਆ ਮੈਨੂੰ ਮੈਂ ਜ਼ਰੂਰ ਦੇਵਾਂਗੀ ਮੈਨੂੰ ਤਾਂ ਕਈ ਵਾਰ ਬੜੀ
ਅੱਛਾ ਅੱਛਾ ਕੋਈ ਤੁਹਾਡੇ ਉੱਥੇ ਕੋਈ ਓਨੇ ਦੀ ਬੁਣਾਈ ਕਰਦਾ ਜਿਸ ਤਰ੍ਹਾਂ ਓਨ ਦਾ ਕਰੋਸ਼ੇ ਵਗੈਰਾ ਦਾ ਕੰਮ ਹੋ ਗਿਆ ਕੋਈ ਕਰਦਾ ਹੀ ਮੈਂ ਕਰੋਸ਼ੇ ਤੇ ਪੌਂਚੇ ਬਨਵਾਉਣੇ ਨੇ
ਅੱਛਾ ਸਾਡੇ ਘਰ ਦੇ ਕੋਲ ਉੱਧਰ ਤੇ ਨੀ ਕਿਤੇ ਲ ਲੇਕਿਨ ਸਾਡੀ ਮੰਮੀ ਵੀ ਕਰ ਲੈਂਦੇ ਆ ਵੈਸੇ
ਅੱਛਾ ਅੱਛਾ ਪੁੰਚੂ ਬਣਾ ਲੈਂਦੇ ਨੇ ਹਾਂ ਕੋਈ ਨੀ ਮੈਂ ਬਣਵਾਣੇ ਨੇ ਆਪਣੀਆਂ ਮਤਲਬ ਰਿਲੇਸ਼ਨ ਚੈਨੇ ਦੋ ਤਿੰਨ ਬੱਚੇ ਉਹ ਕਹਿ ਰਹੇ ਸੀ ਸਾਨੂੰ ਬਣਵਾ ਕੇ ਦਿਓ ਤੇ ਮੈਂ ਤੁਹਾਡਾ ਨੰਬਰ ਜ਼ਰੂਰ ਦੇਿਆਂਗੇ ਉਹਨਾਂ ਨੂੰ
ਅੱਛਾ ਠੀਕ ਹੈ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਆਪਣੀ ਮੰਮੀ ਦਾ ਨੰਬਰ ਦੇ ਦਵਾਂਗੀ ਫਿਰ ਉਹ ਤੁਸੀਂ ਸੈ ਉਹਨਾਂ
ਹਾਂਜੀ ਹਾਂਜੀ ਅੱਛਾ ਅੱਛਾ ਤੇ ਛੋਟਿਆਂ ਬੱਚਿਆਂ ਦੇ ਸਵੈਟਰ ਫਰੋਕਾਂ ਵੀ ਬਣਾ ਦਿੰਦੇ ਨੇ।
ਸਵੈ ਹਾਂ ਬਣਾ ਕਰੋਸ਼ੀ ਦਾ ਤੇ ਦੇਖੋ ਮੰਮੀ ਸਾਰਾ ਹੀ ਕਰ ਲੈਂਦੇ ਨੇ। ਸਾਰਾ ਕੁਛ ਅੱਗੋਂ ਮੈਂ ਉਹਨਾਂ ਕੋ ਪੁੱਛ ਕੇ ਦੱਸ ਦਿਣੀ ਹਾਂ। ਕੀ ਤੁਸੀਂ ਜਿੱਦਾਂ ਅਗਰ ਤੁਹਾਨੂੰ ਕੋਈ ਦੇਏ ਕੰਮ ਇੱਦਾਂ ਦਾ ਤੇ ਤੁਸੀਂ ਕਰ ਲਓਗੇ ਹਾਂਜੀ ਮੈਂ ਜ਼ਰੂਰ ਪੁੱਛ ਕੇ ਦੱਸ ਦਾਂਗੀ।
ਹੋਰ ਜਿਸ ਤਰ੍ਹਾਂ ਅ ਡਰਾਈ ਫਰੂਟ ਵਗੈਰਾ ਹੁੰਦੇ ਨੇ ਵੀ ਅਸੀਂ ਸੇਲ ਕਰਨੇ ਅਗਰ ਤੁਹਾਨੂੰ ਕਦੀ ਜ਼ਰੂਰਤ ਹੋਏ ਤੇ ਮੰਗਵਾ ਲੈਣਾ
ਡਰਾਈ ਫਰੂਟ ਉਹਦੇ ਵਿੱਚ ਕੀ ਕੀ
ਕਾਜੂ ਬਦਾਮ ਮੇਜ਼ੇ
ਅੱਛਾ ਅੱਛਾ ਜੀ ਠੀਕ ਐ ਠੀਕ ਐ। ਅੱਛਾ ਠੀਕ ਠੀਕ ਠੀਕ ਹੈ, ਬਿਲਕੁਲ ਮੈਂ ਜ਼ਰੂਰ ਮੌਕਾ ਦਵਾਂਗੀ, ਸਾਡੇ ਤਾਂ ਆਉਂਦੇ ਹੀ ਰਹਿੰਦੇ ਨੇ ਡਰਾਈ ਫਰੂਟਸ ਦੇਖੋ ਕੋਈ ਵੀ ਫੰਕਸ਼ਨ ਐ, ਕੋਈ ਵੀ ਕੁਛ ਵੀ ਇਹ ਤੇ ਡਰਾਈ ਫਰੂਟਸ ਦੀ ਦੇਖੋ, ਸਭ ਤੋਂ ਪਹਿਲੇ ਨੀਡ ਹੁੰਦੀ ਐ। ਅਸੀਂ ਜਿੱਦਾਂ ਰੱਖਸ਼ ਰੱਖੜੀ ਐ। ਤਾਂ ਡਰਾਈ ਫਰੂਟ ਰਾਈ, ਟਿੱਕਾ ਹੀ ਰੱਖੜੀ ਜੋ ਵੀ ਐ, ਤਾਂ ਡਰਾਈ ਫਰੂਟ ਆ। ਦੀਵਾਲੀ ਤਾਂ ਡਰਾਈ ਫਰੂਟ, ਔਰ ਰੈਗੁਲਰ ਫੂਲਰ ਬੇਸ ਤੇ ਵੀ ਡਰਾਈ ਫਰੂਟ ਚਾਹੀਦੇ ਹੀ ਹੁੰਦੇ ਆ, ਚਲੋ ਮੈਂ ਤੁਹਾਨੂੰ ਔਡਰ ਦਾਂਗੀ ਤੇ ਕਹਿ ਦਾਂਗੀ।
ਹਾਂਜੀ, ਬਸ ਅਸੀਂ ਵੀ ਕਿਧਰੇ ਹਿਲ ਸਟੇਸ਼ਨ ਤੇ ਬੱਚਿਆਂ ਨੂੰ ਲੈ ਕੇ ਜਾਣਾ ਘੁੰਮਣ। ਤੇ ਦੇਖ ਰਹੇ ਹਾ ਵੀ ਕਿਸ ਤਰ੍ਹਾਂ ਚਾਈਏ ਬਾਏ ਕਾਰ ਚਾਏ, ਜਾਂ ਫਿਰ ਪਲੇਨ 'ਚ ਸੀ ਇਹਨਾਂ ਦਾ ਕਰਵਾਈਏ ਕੁਛ।
ਅੱਛਾ ਠੀਕ ਐ ਠੀਕ ਐ, ਦੇਖੋ ਬਾਏ ਕਾਰ ਚ ਜਾਓ ਗੇ ਤਾ ਬੜਾ ਟ੍ਰੈਫਿਕ ਬਹੁਤ ਐ। ਬੱਚੇ ਵੀ ਪਰੇਸ਼ਾਨ ਹੋਣਗੇ। ਗਰਮੀ ਬੜੀ ਐ ਇੱਕ ਇੱਕ ਘੰਟੇ ਦਾ ਰਸਤਾ ਹੀ ਚਾਰ ਚਾਰ ਪੰਜ ਘੰਟੇ ਇਹ ਲੱਗਦੇ ਪਏ ਨੇ
ਹੂੰ ਹੂੰ
ਤੇ ਅ ਦੇਖਲੋ ਅਗਰ ਪਲੇਨ, ਵੈਸੇ ਤਾਂ ਹਿੱਲ ਸਟੇਸ਼ਨ ਤੇ ਪਲੇਨ ਘੱਟ ਹੀ ਜਾਂਦੇ ਨੇ, ਤੁਹਾਨੂੰ ਉਹ ਪਲੇਨ ਵੀ ਪਿੱਛੇ ਹੀ ਲਾ ਦੇਣਗੇ, ਜਾਣਾ ਤਾਂ ਫੇਰ ਵੀ ਤੁਹਾਨੂੰ ਕਾਰ ਚ ਹੀ ਪੈਣਾ।
ਨਹੀਂ ਨਹੀਂ, ਜੰਮੂ ਵਗੈਰਾ ਜਿੱਥੇ ਮਤਲਬ ਕਿ ਹਿੱਲ ਸਟੇਸ਼ਨ ਗਏ, ਠੰਡੇ ਇਲਾਕੇ'ਚ ਗਏ।
ਹਾਂ ਉੱਥੇ ਤੇ ਜਾ ਸਕਦੇ ਹੋ, ਉੱਥੇ ਤੇ ਜਾ ਸਕਦੇ ਹੋ ਹਾਂਜੀ ਹਾਂਜੀ ਨਹੀਂ ਨਹੀਂ ਹੈ ਹੈ, ਉੱਥੇ ਤੇ ਜਾ ਸਕਦੇ ਹੋ ਜੰਮੂ ਵਗੈਰਾ ਤੇ ਜਾ ਸਕਦੇ ਹੋ। ਮੈਂ ਸਮਝੀ ਮਿਲੀ ਇੱਧਰ ਜਿੱਦਾਂ ਮਨਾਲੀ ਹੋ ਗਿਆ, ਕੁੱਲੂ ਮਨਾਲੀ ਹੋ ਗਿਆ, ਇਹ ਜਗ੍ਹਾ।
ਹਾਂਜੀ ਹਾਂਜੀ, ਦੇਖੋ ਬੱਚਿਆਂ ਨੂੰ ਘੁਮਾ ਕੇ ਲਿਆਨੇ ਆ, ਅੱਜ ਬੱਚੇ ਕਹਿ ਰਹੇ ਨੇ ਘੁੰਮਣ ਵਾਸਤੇ ਕਹਿ ਰਹੇ ਆ ਜਾਂ ਤੇ ਸਾਨੂੰ ਠੰਡੇ ਇਲਾਕੇ ਚ ਲੈ ਕੇ ਜਾਓ, ਕਿਉਂਕਿ ਇੱਥੇ ਗਰਮੀ ਬਹੁਤ। ਤਾਂ ਨਾ। ਹਾਂਜੀ ਹਾਂ ਜੀ ਬਹੁਤ ਗਰਮੀ ਹੈ ਇੱਥੇ ਬਸ ਕੁਛ ਗਰਮੀ ਦਾ ਕੁਛ ਨ ਕਰ ਦੇ ਤੇ ਹਜੇ ਬੱਚੇ ਏ ਸੀ ਚਲਾ ਕੇ ਬੈਠੇ ਨੇ ਤਾਂ ਵੀ ਗਰਮੀ
ਗਰਮੀ ਗਰਮੀ ਬਹੁਤ ਗਰਮੀ ਹੈ ਸਾਡੇ ਬੱਚੇ ਤਾਂ ਖੁਦ ਹਜੇ ਇਹ ਇੱਥੇ ਆਏ ਨੇ ਨਾਨੀ ਹਾਊਸ ਰਾਤੀ ਅਸੀਂ ਪਹੁੰਚੇ ਹਾਂ ਇਤਨੀ ਗਰਮੀ ਇਤਨੀ ਗਰਮੀ ਇਤਨੀ ਗਰਮੀ ਇਹੀ ਬੋਲੀ ਜਾਂਦੇ ਨੇ ਦੱਸ। ਮੈਂ ਕਿਹਾ ਹਜੇ ਤੇ ਆਏ ਉਹ ਇੱਕ ਦਿਨ ਹੋਇਆ। ਤੇ ਲੇਕਿਨ ਹੁਣ ਬੈਠੇ ਨੇ ਹਾਂ ਹੁਣ ਏਸੀ ਚ ਹੀ ਬੈਠੇ ਨੇ। ਖੇਡਣੇ
ਅੱਛਾ ਅੱਛਾ ਹਮ ਹਮ ਬਸ ਬੱਚੇ ਤੋਂ ਗਰਮੀ ਲੱਗਦੇ। ਬੱਚਿਆਂ ਨੂੰ ਤਾਂ ਬਸ ਪਾਣੀ ' ਛੋੜ ਦਿਉ ਫਿਰ ਉਹਨਾਂ ਨੂੰ ਗਰਮੀ ਨਹੀਂ ਲੱਗਦੀ।
ਨਾ ਨਾ ਕਹਿੰਦੇ ਤੇ ਪਏ ਨੇ ਬੱਚੇ ਮਾਮੂ ਨੂੰ ਹਮੇ ਬਾਥ ਟੱਬ ਲਾ ਦੋ ਮਾਮੂ ਹਮੇ ਬਾਤ ਟਬ ਲਾ ਦੋ। ਕਹਿੰਦੇ ਅੱਛਾ ਲਿਆ ਦਿੰਦੇ ਆਂ ਉਹ ਤਾਂ ਨੀ ਲਿਆਂਦਾ ਸਾਡੇ ਨਾ ਇੱਧਰ ਟਹਿਲਾਂ ਨੇ ਨਾ ਫਰਸ਼ ਧੋਏ ਟਾਈਲਾਂ ਨੇ ਉਹ ਪਾਣੀ ਥੋੜਾ ਜਿਹਾ ਵੀ। ਹਾਂ ਥੋੜਾ ਜਿਹਾ ਵੀ ਪਾਣੀ ਰੁੜ ਜਾਏ ਨਾ ਉਹ ਵੈਸੇ ਹੀ ਪੈਰ ਫਿਸਲਦਾ ਫਿਰ ਇਹਨਾਂ ਨੇ ਕਰਨੇ ਆ ਚਿੱਕੜ। ਤੇ ਮਾਮੂ ਕਹਿੰਦਾ ਤੁਸੀਂ ਬਾਥਰੂਮ ਚ ਬੈਠੇ ਰਹੋ।
ਹਮ ਹ ਹਮ ਹ
ਨਹਾਣਾ ਹੀ ਹੈ ਨਾ ਉੱਥੇ ਬੈਠੇ ਰਹੋ ਹਾਂ ਨਾਨੀ ਘਰ ਆਉਣ ਨਾਲ ਤੇ ਉਹ ਫੇਰ ਜ਼ਿਆਦਾ ਟੈਨਸ਼ਨ ਰਹਿੰਦੀ ਕਿ ਬੱਚਿਆਂ ਨੂੰ ਬਸ ਚੋਟ ਨਾ ਲੱਗੇ ਹਾਂਜੀ
ਹਾਂਜੀ ਹਾਂਜੀ ਹੋਰ ਬਸ ਸਭ ਵਧੀਆ ਬੱਸ ਬੈਠੇ ਸੀ ਨਾਸ਼ਤਾ ਕਰਨ ਲੱਗੇ ਸੀ। ਬੱਚਿਆਂ ਨੂੰ ਕਰਾਉਣੇ ਹਾਂ ਰਾਜਮਾਂ ਚਾਵਲ ਖਿਲਾਦੇ ਹਾਂ ਅੱਜ
ਅੱਛਾ।
ਹਾਂ ਦੁਪਹਿਰੇ ਘੁੰਮਣ ਜਾ ਰਹੇ ਨੇ ਕਿਸੇ ਇਨਵੀਟੇਸ਼ਨ ਆਇਆ ਉੱਥੇ ਵੀ ਇਹਨਾਂ ਨੇ ਬੋਲਤਾ ਇਹ ਕਿ ਤੁਸੀਂ ਪੂੜੀਆਂ ਆਲੂ ਬਣਾ ਲੈਣਾ ਅਸੀਂ ਆ ਰਹੇ ਹਾ।
ਕੀ ਖਾਣਾ ਹੈ ਬੰਦਾ ਨਾ ਉਹੀ ਤਿਆਰੀ ਕਰ ਲੈਂਦਾ ਕਿ ਇੱਕ ਤਾਂ ਉਹਦੀ ਮਨਪਸੰਦ ਦੀ ਚੀਜ਼ ਹੋ ਜਾਂਦੀ। ਉੱਤੋਂ ਚਲੋ ਇੱਕ
ਹਾਂਜੀ ਬਣਾਉਣ ਵਾਲੇ ਨੂੰ ਵੀ ਦਿੱਕਤ ਨੀ ਹੁੰਦੀ ਸੋਚਣਾ ਨੀ
ਸੋਚਣਾ ਨੀ ਪੈਂਦਾ ਇਹ ਠੀਕ ਹੈ ਸਗੋਂ ਹਾਂਜੀ ਹੋਰ ਚਲੋ ਨਹੀਂ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਆਵਾਂਗੀ ਇੱਥੋਂ ਹੋ ਕੇ ਨਾ ਤੁਹਾਡੇ ਵੱਲ ਜ਼ਰੂਰ ਚੱਕਰ ਲਗਾਉਣਾ ਮੈਂ ਇੱਧਰੋਂ ਨਾਨੀ ਹਾਊਸ ਤੋਂ ਆ ਜਾ ਜਰਾ। ਬੱਚਿਆਂ ਦੀ ਹਾਂ ਬਿਲਕੁਲ ਜ਼ਰੂਰ ਜੋ ਤੁਸੀਂ ਕਹੋ ਬੋਲੋ ਕੀ ਚਾਹੀਦਾ
ਦੇਖੋ ਤੇ ਜੋ ਚੀਜ਼ ਮਸ਼ਹੂਰ ਹੋਈ ਉਹ ਲੈ ਆਨਾ।
ਠੀਕ ਹੈ ਚਲੋ ਨਹੀਂ ਲਿਆਵਾਂਗੇ ਕੁਛ ਲਿਆਵਾਂਗੇ ਚਲੋ ਹਾਂਜੀ ਚਲੋ ਠੀਕ ਹੈ ਹਾਂਜੀ ਹਾਂਜੀ ਠੀਕ। ਓ ਕੇ।
ਹਾਂਜੀ ਹਾਂਜੀ ਠੀਕ। ਸਤਿ ਸ਼੍ਰੀ ਅਕਾਲ ਜੀ।